ਹਮ
ਹੈਲੋ?
ਹੈਲੋ?
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਕੀ ਹਾਲ-ਚਾਲ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ
ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀ।
ਕਿ ਮੈਂ ਕਿਹਾ ਚਲੋ ਤੁਹਾਡੇ ਕੋਲੋਂ ਪੁੱਛਾਂ ਕਿ ਬਈ ਇੰਪੋਰਟੈਂਟ ਔਫ ਐਜੂਕੇਸ਼ਨ ਐਜੂਕੇਸ਼ਨ ਕਿਵੇਂ ਤੁਹਾਨੂੰ ਇੰਪੋਰਟੈਂਟ ਲੱਗਦੀ ਹੈ। ਕਿ ਉਹ ਮਤਲਬ ਕਿ ਇੰਪੋਰਟੈਂਟ ਔਫ ਐਜੂਕੇਸ਼ਨ। ਹਾਂ
ਹੂੰ, ਹਾਂ ਦੇਖੋ ਇੰਪੋਰਟੈਂਟ ਤੇ ਹੈ। ਬਹੁਤ ਅ ਅੱ। ਜੋ ਸਾਨੂੰ, ਜੋ ਆਪਾਂ ਪ੍ਰੈਕਟੀਕਲ ਕਰਦੇ ਹਾਂ ਨਾ, ਲਾਈਫ ਚ। ਉਹ ਸਾਰਾ ਐਜੂਕੇਸ਼ਨ ਬੁੱਕ ਵਿੱਚ ਲਿਖਿਆ ਹੁੰਦਾ ਹੈ। ਠੀਕ ਹੈ। ਤਾਂ ਕਰਕੇ ਐਜੂਕੇਸ਼ਨ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਕਿਉਂਕਿ ਜੋ ਸਾਡੇ ਨਾਲ, ਅੱਗੇ ਇਨ ਫਿਊਚਰ ਹੋਏਗਾ ਨਾ। ਉਸ ਕਈ ਵਾਰੀ ਉਹ ਕਿਸੇ ਹੋਰ ਨਾਲ ਹੋ ਚੁੱਕਿਆ ਹੁੰਦਾ ਹੈ। ਤੇ ਉਹ ਐਜੂਕੇਸ਼ਨ ਉਹ। ਉਹ ਬੁੱਕ ਦੇ, ਬੁੱਕ ਦੇ ਰਾਹੀਂ ਸਾਨੂੰ ਪਤਾ ਲੱਗ ਜਾਂਦਾ ਕਿ ਬ ਇਹ ਬੁੱਕ ਚ, ਐ ਲਿਖਿਆ ਹੋਇਆ। ਤੇ ਐਵੇਂ- ਐਵੇਂ ਅੱਗੇ ਹੁੰਦਾ ਹੀ ਹੈ ਲਾਈਫ ਚ, ਜੇ ਵੇ ਮੰਨ ਲਓ। ਜਿਵੇਂ ਮੰਨ ਲਓ। ਕੋਈ ਸਾਇੰਸ ਦੀ ਐਜੂਕੇਸ਼ਨ ਕਰਦਾ ਤੇ, ਉਹਨੂੰ ਪਤਾ ਕਿ ਟੀਨ ਏਜ ਵਿੱਚ ਕੀ ਬਦਲਾਵ ਹੁੰਦੇ ਨੇ। ਤੇ ਟੀਨ ਏਜ ਤੋਂ ਬਾਅਦ, ਕੀ ਬਦਲਾਵ ਹੁੰਦੇ ਨੇ ਉਸ। ਕਿਸੀ, ਕਿਸੀ ਬਾਰਾਂ, ਤੇਰਾਂ, ਚੌਦਾਂ ਸਾਲ ਦੇ ਬੱਚੇ ਨੂੰ ਦਸਵੀਂ ਕਲਾਸ ਦੇ ਬੱਚੇ ਨੂੰ। ਪਤਾ ਹੁੰਦਾ ਹੈ। ਤੇ ਐਜੂਕੇਸ਼ਨ ਉਸੇ ਚੀਜ਼ ਵਾਸਤੇ ਆ ਕਿ ਬਈ, ਕਿ ਸਾਨੂੰ ਅੱਗੇ। ਕੀ- ਕੀ ਹੋਣਾ ਉਸ।
ਨੌਲੇਜ ਮਤਲਬ ਕਹਿਣ ਦਾ ਮਤਲਬ ਉਹ ਇਹ ਹੋ ਗਿਆ ਕਿ ਐਜੂਕੇਸ਼ਨ। ਸਾਨੂੰ ਨੌਲੇਜ ਦਿੰਦੀ ਹੈਗੀ। ਕਿ ਮਤਲਬ ਸਾਨੂੰ ਪਤਾ ਕਿ ਕੀ ਸਹੀ ਐਜੂਕੇਸ਼ਨ ਮਤਲਬ ਨਾਲ ਪਤਾ ਚੱਲਦਾ ਕਿ ਕੀ ਸਹੀ ਹੈ। ਕੀ ਗਲਤ ਹੈ, ਕਿਉਂਕਿ ਕਿ ਦੇਖੋ ਇੱਕ ਅਨਪੜ ਬੰਦਾ ਹੋਏਗਾ। ਉਹਨੂੰ ਨੀ ਪਤਾ ਕਿ ਜਿਹੜਾ ਅਸੀਂ ਕੰਮ ਕਰ ਰਹੇ ਹੈਗੇ। ਉਹ ਸਹੀ ਹੈਗਾ, ਗ਼ਲਤ ਹੈਗਾ ਦੇਖੋ। ਇੱਕ ਮਜ਼ਦੂਰ ਹੈਗਾ, ਉਹ ਦਿਹਾੜੀ ਨਾਲ ਕੰਮ ਕਰਕੇ ਚਾਰ ਸੌ ਰੁਪਏ ਕਮਾਏਗਾ। ਤੁਸੀਂ ਅਗਰ ਕੰਮ ਕਰੋਗੇ ਅਗਰ ਤੁਸੀਂ ਪੜੇ- ਲਿਖੇ ਹੋ ਤਾਂ, ਤੁਹਾਨੂੰ ਤੁਹਾਡੀ ਸੈਲਰੀ ਜਿਹੜੀ ਦਿਨ, ਦੀ ਹੋਏਗੀ ਉਹ ਹਜ਼ਾਰ ਰੁਪਏ ਹੋਏਗੀ। ਇਹ ਵੀ ਦੇਖੋ ਬੈਨੀਫਿਟ ਹੈਗਾ, ਇੱਕ ਐਜੂਕੇਸ਼ਨ ਦਾ ਹਨਾ। ਵਧੀਆ ਹੂੰ।
ਹਾ-ਹਾ।
ਨਾਲ ਐਜੂਕੇਸ਼ਨ ਨਾਲ ਤੁਹਾਨੂੰ, ਇੱਕ ਇਨਸਾਨੀਅਤ ਚੀਜ਼ ਨਾਲ ਮਾਲੂਮ ਪਤਾ ਚੱਲਦੀ ਹੈ ਕਿ। ਸਾਨੂੰ ਹਾਊ ਟੂ ਬਿਹੇਵ, ਮਤਲਬ ਸਾਨੂੰ ਕਿਵੇਂ ਬਿਹੇਵ ਕਰਨਾ ਹੈ ਬਾਕੀਆਂ ਨਾਲ। ਦੇਖੋ ਅਹ ਜਿਹੜਾ ਅ ਬੰਦਾ ਹੁੰਦਾ ਨਾ ਪੜਿਆ- ਲਿਖਿਆ ਉਹਨੂੰ ਪਤਾ ਹੈ। ਕਿ ਅਗਰ ਅਸੀਂ ਸੁਸਾਇਟੀ ਚ, ਰਹਿੰਦੇ ਹੈਗੇ ਸਾਨੂੰ ਕਿਵੇਂ ਕਿਸੇ ਨਾਲ, ਕਿਵੇਂ ਗੱਲ ਕਰਨੀ ਹੈਗੀ।
ਹਾਂ ਹਾਂਜੀ, ਉਹ ਤੇ ਹੈ ਜੀ। ਸਾਨੂੰ ਰਹਿਣ ਸਹਿਣ ਆਉਂਦਾ।
ਹਾਂ ਰਹਿਣ- ਸਹਿਣ ਆ ਗਿਆ। ਖਾਣਾ ਪੀਣਾ ਮਤਲਬ ਸਾਰੀ ਚੀਜ਼ ਹੀ ਨੋਲਾ ਮਿਲਦੀ ਹੈਗੀ, ਇਸ ਕਾਰਨ।
ਸਹੀ ਗੱਲ ਹੈ। ਸਾਨੂੰ ਬਹੁਤ ਕੁਛ ਐਜੂਕੇਸ਼ਨ ਤੋਂ ਹੀ ਮਿਲਦਾ ਹੈ ਸਾਰਾ ਕੁਛ। ਜ਼ਿਆਦਾਤਰ।
ਨਾਲ਼ੇ ਇਨ। ਅਹ ਐਜੂਕੇਸ਼ਨ ਸਾਨੂੰ ਗੁੱਡ ਥੋਟ, ਵੀ ਦਿੰਦੀ ਹੈਗੀ ਮਤਲਬ। ਦਿਮਾਗ ਸਾਡਾ ਜਿਹੜਾ ਹੁੰਦਾ ਨਾ, ਸਾਨੂੰ ਮਤਲਬ। ਪ ਦੱਸਦੀ ਹੈਗੀ। ਕਿ ਇਹ ਚੀਜ਼ ਅੱਛੀ ਹੈਗੀ, ਇਹ ਚੀਜ਼ ਗ਼ਲਤ ਹੈਗੀ। ਦੇਖੋ ਤੁਸੀਂ ਪੜੇ- ਲਿਖੇ ਹੋ। ਤੁਸੀਂ ਕਿਸੀ ਬਾਜ਼ਾਰ ਚ ਚਲੇ ਗਏ ਹੋ। ਤੁਹਾਨੂੰ ਨੌਲੇਜ ਹੈਗੀ, ਕਿ ਅਗਰ ਮੈਂ ਸ਼ਰਾਬ ਪੀਤੀ ਹੈ, ਤੇ ਇਹ ਅੱਛੀ ਗੱਲ ਹੈਗੀ ਕਿ ਨਹੀਂ ਹੈ। ਮਤਲਬ ਤੁਹਾਨੂੰ ਪਤਾ ਨਾ ਕਿ, ਮੈਨੂੰ ਪੀਣੀ ਵੀ ਹੈ ਤੇ ਕਿਸ ਲਿਮਿਟ ਤੱਕ ਪੀਣੀ ਹੈ। ਕਿਸ ਲਿਮਿਟ ਤੱਕ ਨਹੀਂ ਪੀਣੀ। ਇਹ ਚੀਜ਼ ਦੀ ਵੀ ਤਾਂ ਨੌਲੇਜ ਹੋਣੀ ਚਾਹੀਦੀ ਹੈ ਨਾ।
ਬਿਲਕੁਲ, ਬਿਲਕੁਲ ਜੀ ਬਿਲਕੁਲ ਹਾਂ।
ਤੇ ਐਜੂਕੇਸ਼ਨ ਤੇ ਮਸਟ ਹੈਗੀ ਏ, ਇਨਸਾਨ ਨੂੰ ਮਤਲਬ ਐਜੂਕੇਸ਼ਨ ਕਰਨੀ ਬੜੀ ਜ਼ਰੂਰੀ ਚੀਜ਼ ਹੈਗੀ। ਕਿਉਂਕਿ ਬਿਨਾਂ ਐਜੂਕੇਸ਼ਨ ਕਹਿੰਦੇ ਕਿ ਇਨਸਾਨ ਅੱਜ ਕੱਲ, ਮਤਲਬ ਸਮਝ ਲਓ ਕਿ
ਜ਼ੀਰੋ ਹੀ ਆ ਹਾਂ।
ਹਾਂ ਜ਼ੀਰੋ ਲਾਈਫ, ਜ਼ੀਰੋ ਸਾਡੀ।
ਹਾਂ ਬਿਲਕੁਲ ਜੀ ਬਿਲਕੁਲ।
ਮਤਲਬ ਜਿਵੇਂ ਤੁਸੀਂ ਅਗਰ ਪੜ੍ਹੇ ਲਿਖੇ ਹੋ। ਤੁਹਾਡਾ ਵਿਆਹ ਹੋਇਆ ਹੈ। ਤੁਹਾਡੇ ਬੱਚੇ ਹੈਗੇ ਅਗੇ, ਤੁਹਾਨੂੰ ਪਤਾ ਹੈ ਨਾ ਤੁਸੀਂ ਆਪਣੇ ਬੱਚਿਆਂ ਵਾਸਤੇ ਫਿਊਚਰ ਵਾਸਤੇ ਕੀ ਸੋਚਣਾ ਹੈ।
ਨਹੀਂ ਹਾਂ ਉਹ ਮਤਲਬ ਹਲੇੇ ਤਾਂ ਪੜ੍ਹ ਹੀ ਰਹੇ ਆ, ਬਈ। ਤਾਂ ਹੀ ਉਹ ਨੌਲੇਜ ਵਾਸਤੇ ਹੀ ਪੜ੍ਹ ਰਿਹਾ ਤਾਂ ਕੀ, ਅੱਗੇ ਕਿਤੇ ਮਾਰ ਨਾ ਖਾਈਏ।
ਹਾਂ ਕਿਉਂਕਿ ਦੇਖੋ ਐਜੂ ਅਗਰ ਤੁਸੀਂ ਐਜੂਕੇਸ਼ਨ ਕੀਤੀ ਹੈ। ਨਾ ਚਾਹੇ ਤੁਸੀਂ। ਹਾਇਰ ਸਟੱਡੀ ਕੀਤੀ ਹੋਏਗੀ ਚਾਹੇ ਜਿੰਨੀ ਮਰਜ਼ੀ, ਤੁਸੀਂ ਬੇਰੁਜ਼ਗਾਰ ਨਹੀਂ ਰਹਿ ਸਕਦੇ।
ਹਾਂਜੀ ਉਹ ਤਾਂ ਹੈ ਹੀ ਜੀ।
ਕਿਤੇ ਨਾ ਕਿਤੇ ਤੁਹਾਨੂੰ ਚਾਹੇ, ਘਾਟ। ਘੱਟ ਮਿਲੇ ਚਾਹੇ ਵਾਧੂ ਮਿਲੇ, ਹਾਂ।
ਹਾਂ ਕਿਤੇ ਨਾ ਕਿਤੇ ਤੇ ਕੋਈ ਨਾ ਕੋਈ ਸੈਕਟਰ 'ਚ ਤੇ ਕਰਾਂਗੇ ਹੀ।
ਹਾਂ ਨੌਲੇਜ, ਦੇਖੋ ਨੌਲੇਜ। ਐ ਨੌਲੇਜ ਨਾਲ ਹੀ ਐਕਸਪੀਰੀਐਂਸ ਬੜਦਾ ਤੁਸੀਂ ਸੋਚੋ ਕਿ ਤੁਸੀਂ ਐਜੂਕੇਸ਼ਨ। ਕਿ ਅੱਜ ਤੁਹਾਨੂੰ ਸਿੱਧਾ ਲੱਖ ਦੀ ਨੌਕਰੀ ਮਿਲੇ ਤਾਂ ਇਹ ਵੀ ਪੋਸੀਬਲ ਨਹੀਂ ਹੈਗਾ ਨਾ। ਪਹਿਲੇ ਤਾਂ ਤੁਹਾਨੂੰ ਛੋਟੇ ਸਕੇਲ ਚ ਹੀ ਕੰਮ ਕਰਨਾ ਸਟਾਰਟ ਕਰਨਾ ਪੜੇ-ਪਏਗਾ ਨਾ ਇਸ ਕਾਰਨ।
ਹਾਂ, ਹਾਂ, ਹਾਂ ਬਾਕੀ ਸਾਰੀ, ਸਾਰੀ ਜੋ ਸਾਨੂੰ ਨੌਲੇਜ ਹੈ। ਉਹ ਐਜੂਕੇਸ਼ਨ ਤੋਂ ਵੀ ਨਹੀਂ ਆਉਂਦੀ।
ਸਾਨੂੰ ਜੋਬ- ਤੋਂ ਵੀ ਆਉਂਦੀ ਹੈ ਤੇ ਪ੍ਰੈਕਟੀਕਲ ਜੋ ਆਪਾਂ ਕਰਦੇ ਹਾਂ ਡੇਲੀ ਰੂਟੀਨ ਚ ਉਹਦੇ ਤੋਂ ਵੀ ਆਉਂਦੀ ਹੈ ਨੌਲੇਜ। ਪਰ ਇਹ ਕਿ ਬੰਦੇ ਨੂੰ ਸਿੱਖਣਾ ਚਾਹੀਦਾ, ਕਿ ਅਗਰ ਆਪਾਂ ਡੇਲੀ ਰੂਟੀਨ ਚ ਉਹ ਕੰਮ ਕੀਤਾ ਏ। ਤੇ ਆਪਾਂ- ਕਿੱਥੇ ਗ਼ਲਤ ਕੀਤਾ ਉਹ ਚੀਜ਼ ਸਾਨੂੰ ਸਿੱਖਣਾ ਚਾਹੀਦਾ ਹੈ। ਜੇਕਰ ਆਪਾਂ ਉਹ ਚੀਜ਼ ਉੱਥੋਂ ਨਹੀਂ ਸਿੱਖੀ ਤੇ ਫਿਰ ਸਾਨੂੰ। ਐਜੂਕੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਹੈ। ਕਿਉਂਕਿ ਬੰਦੇ ਅੰਦਰ ਉਹ ਪਾਵਰ ਹੋਣੀ ਚਾਹੀਦੀ ਹੈ। ਕਿ ਵੀ ਉਹ ਸਿੱਖੇ ਆਪਣੀ ਗ਼ਲਤੀ ਤੋਂ।
ਹਾਂ ਦੇਖੋ ਐਜੂਕੇਸ਼ਨ ਸਾਨੂੰ ਮਤਲਬ ਇੱਕ ਤੇ ਸਮਾਰਟ ਵੀ ਬਣਾਉਂਦੀ ਹੈਗੀ। ਨਾਲ ਸਾਡੇ ਅੰਦਰ ਕੋਂਨਫੀਡੈਂਟ ਵੀ ਲੈ ਕੇ ਆਉਂਦੀ ਹੈ। ਜੇਕਰ ਦੇਖਣ ਨੂੰ। ਪਰ ਤੁਹਾਨੂੰ ਨਾ ਕੋਂਨਫੀਡੈਂਟ ਆਏਗਾ ਤੁਸੀਂ ਸਾਹਮਣੇ ਵਾਲੇ ਨਾਲ ਬੰਦੇ ਨਾਲ ਕੀ ਗੱਲ ਕਰਨੀ ਹੈਗੀ ਕਦੀ ਧਿਆਨ। ਕੀਤਾ ਹੋਏਗਾ ਤੁਸੀਂ ਨੋਟ। ਦਿੱਤਾ ਹੋਏਗਾ, ਇੱਕ ਜਿਹੜਾ ਅਨਪੜ੍ਹ ਬੰਦਾ ਹੋਏਗਾ ਨਾ ਉਹ ਘਬਰਾਉਂਦਾ ਹੈਗਾ ਕਿਸੇ ਨਾਲ ਗੱਲ। ਕਰਨ ਵਾਸਤੇ, ਅਗਰ ਤੁਸੀਂ ਪੜ੍ਹੇ ਲਿਖੇ ਹੋ ਨਾ ਤੁਸੀਂ ਕਹੋਗੇ। ਨਹੀਂ ਤੁਸੀਂ ਪੜ੍ਹੇ ਲਿਖੇ ਹੋਏ ਨਾ ਤੁਸੀਂ ਕਹੋਗੇ ਚੱਲ ਯਾਰ ਮੈਂ ਚੱਲਦਾ ਤੁਹਾਡੇ ਨਾਲ। ਡਰਨ ਦੀ ਕੀ ਗੱਲ ਹੈਗੀ ਹੈ। ਅਸੀਂ ਗ਼ਲਤ ਹੈਗੇ ਤੇ ਠੀਕ ਹੈ। ਗ਼ਲਤ ਹੈਗੇ ਤੇ ਵਾਪਿਸ ਆ ਜਾਣਾ। ਕੱਲ, ਘੱਟ ਤੋਂ ਘੱਟ ਆਪਣੇ ਵਿਊ ਤੇ ਰੱਖੇ ਉਹ ਸਾਹਮਣੇ ਵਾਲੇ ਬੰਦੇ ਨਾਲ।
ਬਿਲਕੁਲ ਜੀ ਬਿਲਕੁਲ।
ਇਸ ਕਾਰਨ, ਦੇਖੋ ਸਕੂਲ ਚ ਟੀਚਰਾਂ ਪੜ੍ਹਾਉਂਦੀਆਂ ਹੈਗੀਆਂ ਬੱਚੇ ਨੂੰ ਨੌਲੇਜ ਦਿੰਦੀਆਂ ਹੈਗੀਆਂ। ਕਿਵੇ ਐਜੂਕੇਸ਼ਨ ਕੀਤੀ ਹੈ, ਤਦੀ ਨੌਲੇਜ ਦੇ ਰਹੀ ਹੈ ਨਾ।
ਹਾਂ, ਸਹੀ ਗੱਲ ਆ ਜੀ।
ਬੱਚਿਆਂ ਨੂੰ ਡਿਵਲਪ ਵਾਸਤੇ ਵੀ ਐਜੂਕੇਸ਼ਨ ਚਾਹੀਦੀ ਹੈ। ਸਾਰੀ ਚੀਜ਼ਾਂ ਵਾਸਤੇ ਬੱਚਿਆਂ ਨੂੰ, ਮਤਲਬ ਐਜੂਕੇਸ਼ਨ ਚਾਹੀਦੀ, ਚਾਹੀਦੀ ਹੈ।
ਹਾਂ ਬਿਲਕੁਲ ਜੀ ਬਿਲਕੁਲ। ਐਜੂਕੇਸ਼ਨ ਤਾਂ ਚਾਹੀਦੀ ਹੋਈ ਹੈ।
ਹਾਂਜੀ, ਮਤਲਬ, ਚਾਹੇ ਬੁੱਕ ਨਾਲ ਲਓ ਤੁਸੀਂ। ਐਜੂਕੇਸ਼ਨ ਵੀ ਬੜੇ ਟਾਈਪ ਦੀ ਹੁੰਦੀ ਹੈਗੀ ਜਿਵੇਂ ਤੁਸੀਂ ਬੁੱਕ ਇੱਕ ਬੁੱਕ ਪੜ੍ਹਦੇ ਹੋ। ਇੱਕ- ਪ੍ਰੈਕਟੀਕਲ ਵੀ ਹੁੰਦੀ ਹੈ। ਇੱਕ ਥਿਓਰੀ ਵੀ ਮਿਲਦੀ ਹੈ। ਮਤਲਬ ਤੁਸੀਂ ਨੌਲੇਜ ਦੋਨੋ ਤਰਫ- ਨਾਲ ਐਜੂਕੇਸ਼ਨ ਦੀ ਨੌਲੇਜ ਤੁਹਾਨੂੰ ਮਿਲ ਸਕਦੀ ਹੈਗੀ ਨਾ।
ਹਾਂ, ਬਾਕੀ ਤੁਸੀਂ ਕਿਹੜੀ ਐਜੂਕੇਸ਼ਨ ਕੀਤੀ ਹੋਈ ਹੈ।
ਮੈਂ ਤੇ ਗ੍ਰੈਜੂਏਸ਼ਨ ਪਲੱਸ ਬੀ-ਐਡ ਵਗੈਰਾ ਮਤਲਬ ਕੀਤੀ ਹੈਗੀ। ਮੈਂ ਉਧਰ ਟੀਚਰ ਹਾਂ। ਇਸ ਕਾਰਨ ਮੈਨੂੰ ਤੇ ਐਜੂਕੇਸ਼ਨ ਦੀ ਵੈਲਿਊ ਜ਼ਿਆਦਾ ਮਾਲੂਮ ਹੈ ਨਾ ਇਸ ਕਾਰਨ।
ਹਾਂ, ਹਾਂ ਮਤਲਬ ਤੁਸੀਂ ਕੰਪਿਊਟਰ ਸਾਇੰਸ ਵਗੈਰਾ ਜਾਂ -
ਨਹੀਂ, ਨਹੀਂ, ਨਹੀਂ ਮੈਂ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ।
ਨਹੀਂ ਨਹੀਂ ਅੱਛਾ ਨਹੀਂ ਉਹ ਮਤਲਬ ਆਪਣੀ ਗ੍ਰੇਜੂਏਸ਼ਨ ਕਿਹੜੀ ਕੀਤੀ ਮਤਲਬ
ਉਹ ਨੋਰਮਲ ਬੀਕੋਮ ਬੀਕੋਮ ਕੀਤੀ ਹੈ ਬੀਕੋਮ ਕੀਤੀ ਹੈ ਨਾਲ ਹਾਂ ਬੀਕੋਮ ਕੀਤੀ ਨਾਲ ਫਿਰ ਬੀ ਐਡ ਕੀਤੀ ਨਾਲ ਐਮ ਐਡ ਮੇਰੀ ਅਨਕਪਲੀਟ ਰਹਿ ਗਈ ਸੀ ਕਿਸੇ ਰੀਜ਼ਨ ਨਾਲ ਇਸ ਕਾਰਨ।
ਹਾਂ ਨਹੀਂ ਸਹੀ ਹੈ ਤੁਸੀ ਤੁਹਾਨੂੰ ਵੀ ਬਹੁਤ ਨੌਲੇਜ ਤੇ ਹੈ ਹੀ ਏ ਕਿਉਂਕਿ ਦੇਖੋ ਮ ਮੈਂ ਵੀ ਗ੍ਰੈਜੂਏਸ਼ਨ ਕੀਤੀ ਮੈਂ ਵੀ ਕੋਮਰਸ ਤੋਂ ਬੀਕਮ ਹੀ ਕੀਤੀ ਹੈ। ਦੋ ਸਾਲ ਪਹਿਲਾਂ ਤਿੰਨ ਚਾਰ ਸਾਲ ਪਹਿਲਾਂ ਕਰ ਲਈ ਸੀ ਮੈਂ ਪਾਸ ਆਊਟ ਸੀ।
ਅੱਛਾ, ਅੱਛਾ
ਹਾਂ। ਹੂ।
ਐਜੂਕੇਸ਼ਨ ਤਾਂ ਦੇਖੋ ਅੱਜ ਕੱਲ੍ਹ ਦੇ ਟਾਈਮ'ਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵੂਮਨ ਵਾ ਤੇ ਦੇਖੋ ਕਿੰਨੀ ਐਜੂਕੇਸ਼ਨ ਅੱਜ ਕੱਲ੍ਹ ਜ਼ਰੂਰੀ ਹੈਗੀ ਦੇਖਿਆ ਨਾ ਜਿਵੇਂ ਕਹਿੰਦੇ ਆ ਨਾ ਅਹ ਔਰਤਾਂ ਆਦਮੀਆਂ ਨਾਲ ਕੰਧੇ ਨਾਲ ਕੰਧੇ ਮਿਲਾ ਕੇ ਚੱਲਦੀ ਹੈਗੀਆਂ ਕਿਉਂ ਕਿਉਂਕਿ ਅ ਐਜੂਕੇਟਿਡ ਹੈ ਤਦੀ ਤਾਂ ਤੁਹਾਡੇ ਨਾਲ ਚੱਲ ਰਹੀਆਂ ਹੈਗੀਆਂ ਅਗਰ ਐਜੂਕੇਟਿਡ ਨਹੀਂ ਹੋਏਗੀ ਦੇਖੋ ਅੱਜ ਅਜ ਕੱਲ ਦੀ ਮਹਿੰਗਾਈ ਚ ਟਾਈਮ, ਤੇ ਅਗਰ ਕੱਲਾ ਆਦਮੀ ਕਮਾਏਗਾ ਤੇ ਗੁਜ਼ਾਰਾ ਨਹੀਂ ਹੋਣਾ ਔਰਤ ਕਮਾ ਰਹੀ ਹੈ ਤੇ ਬੰਦਾ ਫਾਇਦੇਮੰਦ ਵਿੱਚ ਤੇ ਹੈ ਨਾ ਦੇਖੋ ਸਾਰੀ ਚੀਜ਼ਾਂ ਹੈਗੀਆਂ ਨਾ
ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ।
ਅੱਜ ਕੱਲ੍ਹ ਦੇ ਟਾਈਮ 'ਚ ਔਰਤਾਂ ਡਾਕਟਰ ਵੀ ਬਣ ਰਹੀਆਂ ਇੰਜੀਨੀਅਰ ਵੀ ਬਣ ਰਹੀਆ ਹੈ ਟੀ -ਚਰ ਵੀ ਹੈਗੀਆਂ ਨਾਲੇ
ਇੰਜੀਨੀਅਰ ਬਣਦੀਆਂ ਨੇ ਅਤੇ ਸਪੇਸ 'ਤੇ ਵੀ ਜਾ ਰਹੀਆਂ ਨੇ
ਹਾਂ ਇਹ ਤਾਂ ਗੱਲ ਹੈ ਕਿ ਸਾਰੀ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਐਜੂਕੇਸ਼ਨ ਨਾਲ ਗਰੀਬੀ ਵੀ ਦੂਰ ਹੁੰਦੀ ਹੈ ਨਾ ਇਹ ਬ ਗੱਲ ਨੋਟਿਸ ਕੀਤੀ ਹੈਗੀ।
ਐਜੂਕੇਸ਼ਨ ਨਾਲ ਗ ਨਹੀਂ ਮੈਂ ਗੱਲ ਕਦੀ ਨੋਟ ਨਹੀਂ ਕੀਤੀ।
ਦੇਖੋ ਨਾ ਅਗਰ ਦੋ ਮੀਆਂ ਤੁਸੀਂ ਇਕੱਲੇ ਕਮਾ ਰਹੇ ਹੋ ਤੁਸੀਂ ਕਮਾ ਰਹੇ ਹੋ ਤੀਹ ਯਾਰ ਅਗਰ ਤੁਹਾਡੀ ਵਾਈਫ ਨਾਲ ਕਮਾ ਰਹੀ ਹੈ। ਉਹ ਕਮਾ ਰਹੀ ਹੈ ਤੀਹ ਹਜ਼ਾਰ ਤੁਸੀਂ ਤੀਹ ਹਜ਼ਾਰ ਸਿਕਸਟੀ ਹੋ ਗਏ ਨਾ ਤੇ ਨਾਲ ਤੁਹਾਡੀ ਇਨਕਮ ਡਬਲ ਹੋਈ ਤੇ ਤੁਹਾਡਾ ਸਭ ਕੁਛ ਸੇਵਿੰਗ ਡਬਲ ਡਬਲ ਹੋਏਗੀ ਸਾਰੀ ਚੀਜ਼ ਡਬਲ ਹੋਏਗੀ। ਤੇ ਨਾਲ ਗਰੀਬੀ ਵੀ ਤਾਂ ਦੂਰ ਹੋਣੀ ਹੈਗੀ ਜਦ ਔਰਤ ਆਦਮੀ ਨਾਲ ਕੰਮ ਮਿਲ ਕੇ ਕਮਾਏਗੀ ਕੰਧੇ ਨਾਲ ਕੰਧਾ ਲਗਾ ਕੇ ਤੇ ਐਜੂ ਕੇ ਕਿਉਂਕਿ ਉਹ ਪੜ੍ਹੀ ਲਿਖੀ ਕੀ ਹੈ ਤਦ ਤੇ ਕਮਾ ਪਾ ਰਹੀ ਹੈ ਘਰ ਵੀ ਸੰਭਾਲ ਦੀ ਤੁਹਾਡਾ ਕਮਾ ਵੀ ਰਹੀ ਹੈਗੀ ਤੇ ਨੌਲੇਜ ਮਤਲਬ ਰ ਬੱਚਿਆਂ ਨੂੰ ਵੀ ਪੜਾਉਂਦੀ ਹੈਗੀ ਤੇ ਮਤਲਬ ਐਜੂਕੇਸ਼ਨ ਤੇ ਦੇਖੋ ਮੈਨੂੰ ਮਤਲਬ ਵਰਲਡ ਦੀ ਬੈਸਟ ਪਾਵਰਫੁੱਲ ਕਹਿ ਸਕਦੇ ਹੋ ਤੁਸੀਂ ਜੋ ਮਰਜ਼ੀ ਕਹਿ ਸਕਦੇ ਹੋ ਕਿਉਂਕਿ ਦੇਖੋ ਅੱਜ ਕੱਲ੍ਹ ਔਰਤਾਂ ਵਾਸਤੇ ਕਮਾਉਣਾ ਵੀ ਬੜਾ ਜ਼ਰੂਰੀ ਹੈਗਾ ਲਾਈਫ ਟਾਈਮ ਚ ਅੱਗੇ ਆ ਕੇ
ਹਾਂ ਦੇਖੋ ਅੱਜ ਕੱਲ੍ਹ ਨਾ ਹਰ ਕੋਈ ਕਹਿੰਦਾ ਕਿ ਮੈਂ ਕਿਸੇ ਦੇ ਮੈ ਕਿਸੇ ਦੇਸਹਾਰੇ ਕਿਉਂ ਰਵਾਂ ਚਾਹੇ ਉਹ ਚਾਹੇ ਉਹ ਮੈਰਿਡ ਵੂਮੈਨ ਹੈ ਚਾਹੇ ਉਹ ਅਨਮੈਰਿਡ ਵੂਮੈਨ ਹੈ
ਨਹੀਂ ਜ਼ਰੂਰੀ ਵੀ ਹੈਗਾ ਸੈਲਫ ਡਿਪੈਂਡ ਬਸ ਤੇ ਔਰਤਾਂ ਨੂੰ ਪੜ੍ਹਿਆ ਲਿਖਿਆ ਹੋਣਾ ਬੜਾ ਜ਼ਰੂਰੀ ਹੈ ਗਾ ਘਰ ਦਾ ਹਿਸਾਬ ਕਿਵੇਂ ਕਰੇਗੀ? ਵਿਚਾਰੀ ਦੱਸੋ ਨਾ ਜਿਹਨੂੰ ਇਹ ਨਹੀਂ ਪਤਾ ਦੋ ਟੂ ਪਲੱਸ ਟੂ ਕੀ ਹੁੰਦਾ ਹੈ ਤੇ ਉਹ ਬੰਦਾ ਕਿਵੇਂ ਪੜ੍ਹ ਸਕਦਾ ਕਿਵੇਂ ਘਰ ਸੰਭਾਲੇਗੀ ਪੜ੍ਹਾ ਤੁਸੀਂ ਜੋਬ ਨਾ ਕਰਾਓ ਚਲੋ ਪਰ, ਅਗਰ ਤੁਸੀਂ ਘਰ ਸੰਭਲਵਾਉਣਾ, ਤੇ ਵੀ ੳਹਦਾ ਪੜ੍ਹਾ ਲਿਖਾ ਹੋਣਾ ਜਰੂਰੀ, ਹੈਗਾ ਨਾ ਤੁਸੀਂ, ਤੇ ਚਲੇ ਗਏ ਕੰਮ ਤੇ ਪਿੱਛੇ ਦੇ ਘਰ ਉਣੇ ਹੀ ਸੰਭਾਲਣਾ, ਅਗਰ ਉਹਨੂੰ ਪੜ੍ਹਾ ਲਿਖਿਆ ਨੀ ਆਣਾ ਸਿਲੰਡਰ ਲੈਣ ਆ ਗਿਆ ਬੰਦਾ, ਉਹ ਪੈਸੇ ਕਿਵੇਂ ਦੇ ਗਈ, ਜਦੋਂ ਉਹਨੂੰ ਗਿਨਨਾ ਹੀ ਨਹੀਂ ਆ ਐਜੂਕੇਸ਼ਨ, ਤੇ ਛੋਟੀ ਛੋਟੀ ਗੱਲਾਂ ਦਾ ਵੀ ਹੈਗਾ ਨਾ, ਐਜੂਕੇਸ਼ਨ ਦਾ, ਰੋਲ ਐਜੂਕੇਸ਼, ਨ ਦਾ ਤਾਂ ਰੋਲ ਛੋਟਾ ਵੱਡਾ ਸਾਰੀ ਚੀਜ਼ਾਂ ਦਾ ਹੈਗਾ
ਹਾਂਜੀ- ਹਾਂਜੀ ਉਹ ਤੇ ਹੈ, ਹੀ ਹੈ ਬਿਲਕੁਲ ਬਿਲਕੁਲ
ਤੁਹਾਨੂੰ ਪਤਾ, ਇੰਟਰਨੈਸ਼ਨਲ ਡੇ, ਹੁੰਦਾ ਐਜੂਕੇਸ਼ਨ ਦਾ ਮਤਲਬ ਜਿਵੇਂ, ਯੋਗਾ ਡੇ ਹੁੰਦਾ, ਵੂਮੈਨ ਡੇ ਹੁੰਦਾ, ਹੈ ਫਾਦਰ ਡੇ, ਹੁੰਦਾ ਹੈ ਮਦਰ ਡੇ, ਹੁੰਦਾ ਉਹ ਤਰ੍ਹਾਂ ਜਨਵਰੀ ਦੀ, ਟਵੰਟੀ ਫੋਰਥ ਜਿਹੜਾ ਹੁੰਦਾ ਏ ਨਾ, ਉਹ ਇੰਟਰਨੈਸ਼ਨਲ ਡੇ ਆਫ, ਐਜੂਕੇਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਹੈ, ਕਦੀ ਗੂਗਲ ਚ ਸਰਚ, ਮਾਰਨਾ
ਸਰਚ ਕਰਦੇ ਨੇ ਇੰਡੀਆ ਚ ਕਰਦੇ ਨੇ, ਆਲ ਇੰਟਰਨੈਸਲ ਚ
ਯਹ ਇੰਟਰਨੈਸ਼ਨਲ ਇੰਟਰਨੈਸ਼ਨਲ, ਮਤਲਬ ਇੰਡੀਆ ਚ ਵੀ ਸੈਲੀਬਰੇਟ ਹੁੰਦਾ- ਜਿਵੇਂ ਹੁਣ ਦੇਖੋ ਧੀਰੇ ਧੀਰੇ ਸਾਰੀ ਚੀਜ਼ਾਂ ਨੌਲੇਜ- ਫੇਮਸ ਹੋ ਰਿਹਾ ਨਾ ਜਿਵੇਂ ਫਾਦਰ ਡੇ, ਮਦਰ ਡੇ, ਬਰਦਰ ਡੇ ਤਬ ਯਗਾ ਡੇ, ਪਹਿਲੇ ਕਿੱਥੇ ਸੈਲੀਬਰੇਟ ਹੁੰਦਾ ਸੀ ਇਹ ਸਭ ਚੀਜ਼ਾਂ
ਹਾਂ ਹਾਂ ਹਾਂ ਸਹੀ ਗੱਲ ਆ ਹਮ
ਇਸ ਕਾਰਨ ਸਾਡੀ ਮਤਲਬ ਸਾਰੀਆਂ ਚੀਜ਼ਾਂ ਦੀ ਨੌਲੇਜ ਵੱਧਦੀ ਹੈਗੀ ਸਾਨੂੰ ਮਤਲਬ ਸਹੀ ਡਿਸੀਜ਼ਨ, ਲੈਣ ਚ ਵੀ ਡਿਸਕਸ ਕਰਦੀ, ਹੈ
ਹੂ ਬਿਲਕੁਲ ਬਿਲਕੁਲ ਡਿਸੀਜ਼ਨ ਮੇਕਿੰਗ ਬਣਾਉਂਦੀ, ਹੈ
ਆ ਕਿਉਂਕਿ, ਤੁਸੀਂ ਅਗਰ ਵਿਆਹ ਕਰਨਾ ਹੁਣ ਜਿਵੇਂ ਤੁਸੀਂ ਜਾਓਗੇ, ਅਗਰ ਤੁਸੀਂ ਪੜ੍ਹੇ ਲਿਖੇ ਕਿਉਂ ਕਿ, ਤੁਸੀਂ ਲੜਕੀ ਨਾਲ ਗੱਲ ਕਰਦੇ ਹੋ? ਤੇ ਪੜ੍ਹਨ, ਪੜੀ ਲਿਖੀ ਲੜਕੀ ਦਾ ਐਟੀਟਿਊਡ, ਹੀ ਬੋਲਣ ਦਾ ਤਰੀਕਾ ਹੀ, ਅਲੱਗ ਹੁੰਦਾ ਨਾ
ਸਹੀ ਗੱਲ ਆ, ਬਸ ਜੀ ਹਾਂ ਤੁਸੀਂ ਸਹੀ, ਦੱਸਿਆ ਜੀ ਬਾਕੀ ਨੌਲੇਜ ਤੇ ਬਹੁਤ ਵਧੀ ਜੀ, ਤੁਹਾਡੇ ਨਾਲ ਗੱਲ
ਹਾਂ ਨਹੀਂ, ਐਜੂਕੇਟਿਡ ਬੰਦੇ ਨੂੰ ਹੋਣਾ ਹੀ ਚਾਹੀਦਾ, ਇਸ ਕਾਰਨ ਚਲੋ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।